ਹੈਲੋ
ਸ੍ਰੀ ਅਕਾਲ।
ਹੈਲੋ।
ਹੈਲੋ ਦੀਦੀ ਸਸ ਸ੍ਰੀ ਅਕਾਲ।
ਸਾਸਰੀ ਕਾਲ, ਮੇਰੇ ਤਾ ਨਾਖੂਨ ਟੂਟ ਗਏ ਸਾਰੇ।
ਪੰਜਾਬੀ 'ਚ ਗੱਲ ਕਰਨੀ ਹੈ ਦੀਦੀ ਅਸੀ।
ਮੈਨੂੰ ਪਤਾ ਹੈਗਾ। ਮੇਰੇ ਨਾਖੁਨ ਟੁੱਟ ਗਏ ਸਾਰੇ।
ਫੇਰ ਇੰਨਾਂ ਨੂੰ ਨੇਲ ਐਕਸਟੈਂਸ਼ਨ ਕਰਾ ਲੀ ਦੀਦੀ ਤੁ
ਹੂੰ। ਦੇ ਦੇ ਪੈਸੇ ਮੈਨੂੰ ਪੈਸੇ ਦਈ।
ਕਿਓਂ ਆ ਆਈ ਅ ਅਸੀ ਦਾ ਸਾਡਾ ਜੀਜਾ ਨੀ ਕਮਾਉਂਦਾ ਹੈਗਾ।
ਕਮਾਉਂਦਾ ਹੈਗਾ।
ਫਿਰ ਓ ਓਦੇ ਤੋਂ ਲੈ ਲੈ ਪੈਸੇ। ਕੀਦਾ ਅਸਿਓ ਤੇਰਾ ਸਾਰੀ ਉਮਰ ਖਰਚਾ ਡੋਣਾ ਹੈਗੈ। ਅੱਬ ਤੱਕ ਛੱਬੀ ਸਾਲ ਦੀ ਇੰਨੀ ਵੱਡੀ ਕਰਕੇ ਦਿਤ- ਤੇਰੀ ਸ਼ਾਦੀ ਕੀਤੀ ਸਾਨੂੰ। ਐਂਨੇ ਪੈਸੇ ਲਾਏ ਤੇਰੀ ਸ਼ਾਦੀ ਤੋਂ।
ਇਬ ਤੁਸੀਂ ਨੇਲ‌ ਐਕਸਟੈਨਸ਼ਨ ਦੇ ਪੈਸੇ ਵੀ ਸਾਥ ਮੇਰੇ ਕੋਲੋਂ ਮੰਗੇ ਸੀ।
ਜਾਵਾਂਗੇ ਅੱਛਾ ਫੇਰ ਆ ਜਾਏਗੇ। ਐਂਤਵਾਰ ਨੇ ਜਾਂਹਾਂ ਕੀਤੀਆਂ ਸੀ। ਹੈਂ! ਹਰ ਸੰਡੇ ਜਾਨਾ ਸਿਰਫ। ਬਿਲਕੁਲ। ਅੱਛਾ, ਨਾਮ ਪੈਲੇ ਤਾਂ ਹਰ ਸੰਡੇ ਅੱਛਾ ਫੇਰ ਮੈਂ ਹੋਮ ਵਰਕ ਕੀ ਕਰਦੀ ਪੀ ਆਵਾ ਜਾਵਾਂ ਮੈਂ। ਕੈਂਦੈ ਮੈਂ ਕਰਦੀ ਆਂ ਓਨੂੰ ਹੈਨਾ। ਮਤਲਬ ਦੇ ਅਧਿਆਪਕ ਕਦੀ ਤੇ ਆਸ ਹਾਂਜੀ। ਹੈਲੋ। ਹੈਲੋ।
ਹੈਲੋ ਦੀਦੀ।
ਹਾਂਜੀ।
ਤੁਸੀ ਕੀ ਕਰਨ ਲੱਗੇ ਪਏ ਸੀ। ਹਿੰਦੀ 'ਚ ਗੱਲ ਕਰਦੇ ਤੁਸੀਂ ਤਾਂ।
ਓ ਤਾਂ ਮੰਮੀ ਸੀ। ਮੰਮੀ ਨੂੰ ਨੀ ਆਂਦੀ ਨਾ ਪੰਜਾਬੀ। ਹੰ।
ਕੀ ਕੈਂਦੀ ਸੀ ਫੇਰ ਮੋਸੀ ਜੀ?
ਪਤਾ ਨੀ ਬਸ, ਉਹ ਤਾਂ ਕੱਲ੍ਹ ਨੂੰ ਗੱਡੀ ਲੈ ਕੇ ਜਾਵਾਂਗੇ।
ਕੀਹਦੀ-ਕੀਹਦੀ ਗੱਡੀ ਲੇ ਕੇ ਜਾਣੀਂ ਐਂ।
ਨਵੀਂ ਗੱਡੀ ਲੈ ਕੇ ਆਂਣੀ ਆ ਨਾ, ਕੱਲ੍ਹ ਨੂੰ ਉਹਦੀ ਗੱਲ ਕਰਦੀ ਸੀ। ਬੂਆ ਆਊਗੀ, ਬੜੇ ਵਾਲੀ ਬੂਆ ਉਹਨੇਂ ਉੱਥੇ ਜਾਣਾ ਸੀ, ਪੰਜਾਬ 'ਚ। ਕਥਾ ਸੁਨਣ।
ਹਾਂ, ਫਿਰ ਜੇ ਕਦੋਂ ਗ-ਗ ਗ-ਗੱਡੀ ਕਦੋਂ ਲੈ ਕੇ ਆਂਣੀ ਏ ਕੱਲ?
ਕੱਲ੍ਹ ਲੈ ਕੇ ਆਵਾਂਗੇ, ਗਿਆਰਾਂ ਕੁ ਵਜੇ, ਗਿਆਰਾਂ ਵਜੇ ਜਾਵਾਂਗੇ
ਕਿੱਥੋਂ ਲੇ ਕੇ ਆਵਾਂਗੇ।
ਪੰਚਕੂਲੇ ਤੋਂ।
ਕਿੱਥੋਂ ਲੇ ਕੇ ਆਵਾਂਗੇ।
ਪੰਚਕੂਲੇ ਤੋਂ, ਪੰਚਕੂਲੇ ਤੋਂ।
ਪੰਚਕੂਲੇ ਤੋਂ ਉੱਥੇ ਗੱਡੀ ਦਾ ਕੋਈ, ਕਿਹੜਾ ਸੋਰੂਮ ਹੈਗਾ।
ਬਥੇਰੇ ਨੇ ਹਾਂਗੇ।
ਅੱਥਾ ਤੁਹਾਨੂੰ ਨਾਮ ਵੀ ਪਤਾ ਹੈਗਾ, ਉਹਦੇ ਸੋਰੂਮ ਦਾ।
ਮੈਨੂੰ ਨੀ ਪਤਾ। ਐਨੀ ਨੀ ਏ ਕੁਛ, ਜਾਵਾਂਗੀ।
ਹੋਰ ਕੌਣ-ਕੌਣ ਜਾਣਾਂ, ਤੁਹਾਡੇ ਪਰਿਵਾਰ 'ਚੋਂ।
ਜਾਵਾਂਗੇ ਅਸੀਂ ਤਾਂ
ਸਾਰੇ ਕੌਣ-ਕੌਣ ਜਾਣਾਂ ਤੁਸੀਂ?
ਪਾਂਚ-ਛੇ, ਪਾਂਚ ਮੈਂਬਰ ਹੈਗੇ, ਪਾਂਚੋ ਜਾਵਾਂਗੇ।
ਹੋਰ ਤੁਹਾਡੀ ਬੂਆ-ਭਾਵਾ ਨੀ ਜਾਂਦੀ ਹੈਗੀ। ਭੂਆ-ਫੂਫਾ, ਭੁ ਕੌਣ-ਕੌਣ ਜੀ ਬੂਆ ਜਾਵੇਂਗੀ।
ਦੋਨੋਂ ਜਾਊਂਗੀ।
ਉਹ ਕੀਦੇ ਨਾਲ ਜਾਊਗੀ।
ਸਾਡੇ ਨਾਲ ਈ ਜਾਊਗੀ। ਉਹਨਾਂ ਦੀ ਗੱਡੀ 'ਚ ਜਾਵਾਂਗੇ।
ਕਿੰਨੇ ਮੈਂਬਰ ਆਂਦੇ, ਉਹਨਾਂ ਦੀ ਗੱਡੀ 'ਚ।
ਆ ਜਾਂਦੇ ਆ, ਸੱਤ-ਅੱਠ।
ਅੱਛਾ, ਫੇਰ ਇਹ ਫਿਰ ਦੋਨੋਂ ਬੂਆ ਔਰ ਦੋਨੋਂ ਫੁੱਫੜ ਵੀ ਜਾਂਦੇ ਹੋਗੇ, ਤੁਹਾਡੇ ਤੋਂ।
ਫੁੱਫੜ ਤਾਂ ਇੱਕ ਈ ਜਾਊਗਾ, ਛੋਟੇ ਆਲਾ।
ਕਿਉਂ ਵੱਡੇ ਆਲਾ ਜਵਾ, ਕਿਉਂ ਨੀ ਜਾਂਦਾ ਹੈਗਾ।
ਮੋਏ, ਉਹਦਾ ਹੱਥ ਪੈਰਾਲਾਈਜ਼ ਐ।
ਅੱਛਾ, ਫਿਰ ਇਸ ਲਈ ਉਹ ਨਹੀਂ ਜਾਂਦੇ ਹੈਗੇ ਆ। ਫਿਰ ਮੈਨੂੰ ਲੇ ਜਿਓ, ਆਪਣੀ ਫੁੱਫੜ ਦੀ ਜਗ੍ਹਾ।
ਆ ਜੀਏ, ਤੂੰ ਫੁੱਫੜ ਬਣ ਜੀਏ।
ਠੀਕ ਐ ਫਿਰ ਮੈਂ ਵੀ ਆ ਜਾਣਾ, ਫਿਰ ਤੈਨੂੰ ਕਲੋਂ ਕ ਕਿੱਥੋਂ ਮਿਲਣਾ ਅਸੀਂ।
ਆ ਜੀ ਪਰ ਸਕੂਲੇ ਈ ਆਜੀ।
ਮੈਨੂੰ ਤਾਂ ਪੰਚਕੂਲੇ ਦਾ ਰਸਤਾ ਵੀ ਨਹੀਂ ਪਤਾ ਹੈਗਾ, ਦੀਦੀ ਮੈਨੂੰ ਤਾਂ ਬਸ ਆ ਬ ਤੱਕ ਦਾ ਪੱਤਾ ਹੈਗਾ।
ਬਸ ਉਥੇ ਤਾਂ ਅਹਿ ਅਸੀਂ ਨੀ
ਫੇਰ ਤੁਸੀਂ ਤੋਂ ਕੱਲ ਆਪ ਗੱਡੀ ਚ ਆਪਣੇ ਪੈਰਾਂ ਦੇ ਨਿਸ਼ਾਨ ਵੀ ਛਾਪੋਗੇ ਹੈ ਨਾ ਦੀਦੀ?
ਧੀ ਦੇ ਪੈਰ ਛਪੂਗੇ
ਸਵੀਟੀ ਦੇ ਛਪਵਾ ਦਾਂਗੇ ਪੰਜੇ ।
ਅੱਛਾ ਫਿਰ ਤੁ ਤੁਹਾਨੂੰ ਆਪਣੇ ਪੈਰ ਵੀ ਛਪਵਾਣੇ ਅੱਛੇ ਲੱਗਦੇ ਹੈਗੇ?
ਸਾਨੂੰ ਨੀ ਐਹ ਚੋਂਚਲੇ ਜੇ ਪਸੰਦ। ਸਾਡੇ ਕੋਣ ਚੱਕੂ ਤੇ ਮੈਨੂੰ ਕੌਣ ਚੱਕੂਗਾ ਸੱਤਰ ਕਿੱਲੋ ਦੀ ਮੈਂ।
ਜੈ ਚੱਕ ਲੂਗਾ।
ਬਸ ਮੈਂ ਨੀ ਛਪਾਣਾ ਛਪਾਉਣੇ ਆ।
ਅੱਛਾ ਫਿਰ ਕੱਲਾ ਤਾਂ ਪੂਰਾ ਵੈਸੇ ਤਾਨੂੰ ਤਾਂ ਬਹੁਤ ਖੁਸ਼ੀ ਹੋ ਰਹੀ ਹੈਗੀ ਹੈਨਾ?
ਹੂੰ, ਉਹ ਤਾਂ ਸਭ ਨਾਲ ਹੁੰਦੀ ਆ।
ਔਰ ਵੈਸੇ ਵੀ ਤਾਨੂੰ ਤਾਂ ਬਹੁਤ ਗੱਡੀਆਂ ਦਾ ਬਹੁਤ ਹੀ ਚੋਅ ਸੀ। ਕਿ ਮੈਂ ਤਾਂ ਜਿੱਥੇ ਵੀ ਜਾਣਾ ਗੱਡੀ ਚੱ ਈ ਜਾਣਾ।
ਮੈਂ ਤੇ ਬੱਸ ਚੱ ਮੈ ਤੇ ਬੱਸ ਚ ਟਰੈਵਲ ਕਰਨਾ ਈ ਨੀ ਮੈਂ ਤੇ ਮੈਂ ਜਾਵਾਂਗੀ ਤਾਂ ਗੱਡੀ ਚ ਜਾਵਾਂਗੀ ਨਹੀਂ ਮੈਂ ਜਾਂਦੀਯੋ ਨੀ ਤੁਸੀਂ ਤਾਂ ਐਵੇਂ ਕਹਿੰਦੇ ਸੀ।
ਹੋਰ-ਹੋਰ?
ਤੈਨੂੰ ਤਾਂ ਦੋਗੁਣੀ ਖੁਸ਼ੀ ਹੁੰਦੀ ਹੋਉਗੀ ਹੈਨਾ?
ਬਥੇਰੀ ਹੋ ਰਹੀ ਆ। ਹੁਣ ਮੰਮੀ ਮੰਮੀ ਮੇਰੇ ਕੋਲ ਅੰਬ ਵੀ ਲੈ ਕੇ ਆਉਗੀ ਕਹਿ ਦਿੰਦੀ ਅੰਬ ਖਾ ਲੈ। ਮੰਮੀ ਨੂੰ ਹਿੰਦੀ ਆਂਦੀ ਆ ਸੱਸ ਨੂੰ।
ਅੱਛਾ ਉਹ ਕਹਿੰਦੀ ਤੇਨੂੰ ਕਹਿੰਦੀ ਉਹ ਅੰਬੀ ਖਾ ਲਏ ਤੁਸੀਂ?
ਬੀਮਾਰੀ ਆ ਸ਼ਾਇਦ ਲੈ ਕੇ ਮੇਰੇ ਵਾਸਤੇ।
ਤਾਂ ਤੁਸੀਂ ਮੇਰੇ ਨਾਲ ਗੱਲ ਕਰੋ, ਫੋਨ ਨੀ ਕੱਟਣਾ ਦੀਦੀ।
ਨਹੀ ਕਾਦ ਕਟਯਾ?
ਹੂੰ।
ਹੋਰ ਦੱਸੋ ਕੀ ਕਰਦੇ ਆ?
ਹਾਂਜੀ। ਹੋਲੈ।
ਹੋਰ ਕੀ ਕਰਦੇ ਆ ਤੁਸੀਂ, ਕੰਮ -ਕੁਮ ਹੋ ਗਿਆ, ਰੋਟੀ ਪਾਣੀ ਖਾ ਲਈ ਤੁਸੀਂ?
ਹੂੰ- ਹੂੰ ਸਵੇਰ ਦਿ ਖਾਈ ਹੋਈ ਗਿਆਰਾਂ ਵਜੇ ਦੀ।
ਔਰ ਸਾਗ ਮੱਕੀ ਦੀ ਰੋਟੀ ਨੀ ਤੁਸੀਂ, ਖਾਂਦੇ ਹੈਗੇ ਕਦੀ? ਬਣਾਈ ਵੀ ਨੀ ਹੈਗੀ ਤੈਨੂੰ ਕਦੀ।
ਹੋੁਨੇ ਨੀ ਬਣਾਈ।
ਫਿਰ ਕਦੋਂ ਬਣਾਉਣੀ ਹੈਗੀ?
ਬਣਾ ਲਾਂਗੀ ਤਿੰਨ ਵਜੇ ਰੋਟੀ -ਰੋਟੀ ਸੇਕਣੀ ਹੈਗੀ ਸਬਜ਼ੀ ਕਾਡ ਰੱਖੀ ਹੈ।
ਕੀ ਬਣਾਇਆ, ਫਿਰ ਤੁਸੀਂ ਅੱਜ?
ਵੜੀਆਂ ਦੀ ਸਬਜ਼ੀ ਬਣਾਈ ਹੈ।
ਹੋਰ ਰੋਟੀ ਪੋਲੀ ਤੁਸੀਂ?
ਫੇਰ ਕਦੋਂ ਪਾਉਣੀ ਹੈਗੀ?
ਮੈਨੂੰ ਲੱਗਦਾ ਏ ਤੈਨੂੰ ਦੁੱਧ ਬਾਹਰ ਗੱਲ ਕੇ ਬਿਤਾਉਣੀ ਪੈਂਦੀ ਆ। ਮੈਂ ਥੇਨੂੰ ਹੁਣ-ਹੁਣ ਤਾਂ ਕਿਹਾ, ਕਿ ਮੈਂ ਤਿੰਨ ਵਜੇ ਤਾਰ ਲਾਂਗੀ ਸੇਕ ਲਾਂਗੀ ਰੋਟੀ।
ਅੱਛਾ ਤਿੰਨ ਵਜੇ ਸੇਕੂਗੀ ਓਰ ਸਬਜ਼ੀ ਬਸ। ਕਿਂਓ ਬਣਾਉਗੀ ਫੇਰ, ਬਾਸੀਓ ਖਲਾਊਗੀ ਮੋਸ
ਖਲਾਦਾਂਗੀ। ਮੋਸਾਜੀ ਇੱਥੇ ਨੀ ਹੈਗੇਆ, ਉਹ ਮੈਂ ਕਹਿ ਦਿੱਤਾ ਸੀ ਉਹ ਭੀਜੀ ਆਈ ਲੰਗਰ ਲੈ ਕੇ
ਹਾਂ, ਉਹ ਤੇ ਪੀਜੀਏ ਫੇਰ ਤੂੰ ਤੁਸੀਂ ਆਪਣੇ ਦੇਵਰ ਨੂੰ ਵੀ ਬੱਸ ਸਬਜ਼ੀ ਖੜਾਓਗੇ। ਅ ਤੁਸੀਂ ਅ ਆਪਣੀ ਸੱਸ ਨੂੰ ਵੀ।
ਖਾ ਲਾਂਗੇ ਸਭ ਖਾ ਲਾਂਗੇ, ਤੂੰ ਨਾ ਇਨੀਂ ਟੈਂਸ਼ਨ ਲੈ। ਜੇ ਤੈਨੂੰ ਇਨੀਂ ਟੈਂਸ਼ਨ ਏ ਨਾ, ਤੂੰ ਇੱਥੇ ਆ ਜਾ ਮੈਂ ਉੱਥੇ ਚਲੀ ਜਾਂਗੀ।
ਇਥੇ ਈ ਠੀਕ ਆ, ਆਪਣੇ ਘਰੇ ਈ ਠੀਕ ਆ ਮੈਂ ਤੇ।
ਅ
ਤੁਸੀਂ ਕਦੋਂ ਆਣਾ ਫਿਰ ਗੇੜਾ-ਗੂੜਾ ਮਾਰਨ।
ਮੈਂ ਤਾਂ ਨੀਂ ਆਣਾ ਹੈਗਾ। ਮੈਂ ਨੀ ਆ
ਚਲੋ ਅੱਛੀ ਬਾਤ ਹੈਗਾ, ਅੰਜਲੀ ਦਾ ਬੱਡੇ ਆ ਰਿਹਾ ਹੈਗਾ ਨਾ ਇਸ
ਆਂਜਲੀ ਦੇ ਬੱਡੇ ਤੇ ਨੀਂ ਆਣ ਆਲੇ ਹੋਰ ਜੀਦੀ ਦੀ ਡੈਥ ਹੋ ਗਈ, ਇਸ ਕਰਕੇ ਆ ਬੱਡੇ ਤੇ ਆ ਨ੍ਹੀਂ ਸਕਦੀ ਮੈਂ, ਪੜੋਸੀ ਡੈਥ
ਅੱਛਾ-ਅੱਛਾ। ਚਲੋ ਕੋਈ ਨੀ ਫਿਰ ਆ ਆਰੀਅਨ ਤੇ ਵੱਰਡੇ ਤੇ ਆਜੀ।
ਹਂ, ਆਰਅਨ ਦੇ ਵੱਰਡੇ ਤੇ ਪਹੁੰਚ ਜਾਂਗੀ।
ਹਾਂਜੀ ਆਜੀ। ਹੋਰ ਫਿਰ ਕਿਹਦੇ ਨਾਲ ਆਊਗੀ, ਜੀਜੇ ਨਾਲ ਈ ਆਉਗੀ।
ਨਹੀਂ ਆਰਈਨ ਈ ਲੈ ਕੇ ਆਜੂਗਾ।
ਅੱਛਾ ਆਰੀਨ ਈ ਲੈ ਕੇ ਆਊਗਾ।
ਹਂ।
ਫਿਰ ਕਰ ਲਈ ਤਿਆਰੀ ਆਣੇ-ਊਣੇ ਦੀ।
ਹੁਣੇ ਨੀ ਕੀਤੀ ਤਿਆਰੀ ਤਾਂ ਮੈਂ ਦਿਨ ਦੇ ਦਿਨ ਕਰ ਲਾਂਗੀ।
ਕਦੋਂ ਕਰਨੀ ਐ? ਦਿਨ ਦੇ ਦਿਨ ਕਰ ਲਓਗੀ।
ਹਾਂ, ਇੱਕ ਦਿਨ ਵਾਧੂ ਹੈਗਾ ਤਿਆਰੀ ਕਰਨ
ਵਧੀਆ ਗੱਲ ਐ। ਦਿਨੋਂ ਦਿਨ ਹੋ ਜਾਵੋ। ਉਹਦੇ ਓ ਅੱਛੀ ਬਾਤ ਕੀ ਹੈਗੀ। ਠੀਕ ਐ ਚੱਲ, ਬਾਅਦ ਚ ਗੱਲ ਕਰਦੇ ਆਂ।
ਠੀਕ ਐ ਅੱਜ ਤਾਂ, ਤੂੰ ਦਿਮਾਗ ਚੱਟਿਆ ਮੇਰਾ।